ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ ਨੇ ਹਾਂਜੀ ਮੈਂ ਠੀਕ ਹਾਂ ਮੈਂ ਠੀਕ ਹਾਂ ਵੱਧੀਆ। ਹੋਰ ਕੀ ਕਰਦੇ ਪਏ ਅਸੀਂ।
ਬਸ ਐਵੇਂ ਹੁਣੇ ਵੇਲੀ ਹੋ ਕੇ ਬੈਠੇ ਸੀ ਕੰਮ ਤੋਂ
ਅੱਛਾ! ਰੋਟੀ ਪਾਨੀ ਖਾ ਲਿਆ
ਹਾਂਜੀ ਬਸ ਖਾ ਪੀ ਲਿਆ ਬਸ ਬੜੇ ਦਿਨ ਹੋ ਗਏ ਨ ਤੁਹਾਡੇ ਨਾਲ ਗੱਲ ਹੋਈ ਤੇ ਮੈਂ ਕਿਹਾ ਫੋਨ ਕਰ ਲੈਂਦੀ ਹਾਂ ਅੱਜ
ਅੱਛਾ ਵਧੀਆ ਕੀਤਾ ਮੈਂ ਵੀ ਯਾਦ ਹੀ ਕਰਦੀ ਪ ਸੀ ਤੁਹਾਨੂੰ। ਹਾਂ
ਉਹ ਤੁਸੀਂ ਪਾਓ ਭਾਜੀ ਬਣਾਈ ਸੀ ਨਾ। ਅਸੀਂ ਬਣਾਇਆ ਸੀ ਅੱਜ ਮਿਕਸ ਵੈਜ ਬਣਾਈ ਸੀ।
ਅੱਛਾ! ਠੀਕ ਵਧੀਆ-
ਤੁਸੀਂ ਦੱਸੋ ਹਾਂਜੀ ਮੈਂ ਕਹਿ ਰਹੀ ਸੀ ਤੁਸੀਂ ਉਹ ਪਾਓ ਭਾਜੀ ਬਣਾਈ ਸੀ ਨਾ ਇੱਕ ਵਾਰੀ। ਜਦੋਂ ਅਸੀਂ ਤੁਹਾਡੇ ਘਰ ਆਏ ਸੀ ਉਹ ਮੈਂ ਨਾ ਰੈਸਪੀ ਪੁੱਛਣੀ ਸੀ ਉਹਦੀ। ਤੁਸੀਂ ਕਿਵੇਂ ਮਨਾਈ ਸੀ ਪਾਓ ਭਾਜੀ।
ਅੱਛਾ! ਅੱਛਾ! ਉਹ ਬਸ ਕੁਛ ਨੀ ਜਿਆਦਾ ਔਖੀ ਨੀ ਹੈਗੀ ਇਹਦੇ ਵਿੱਚ ਜਿਹੜਾ ਤੁਸੀਂ ਉਹ ਅਹ ਸਬਜ਼ੀਆਂ ਪੈਣਗੀਆਂ ਜਿਹੜੀ ਜਿਵੇਂ ਗਾਜਰ ਹੋ ਗਈ ਅਹ ਮਟਰ ਹੋ ਗਏ। ਤੇ ਆਲੂ ਹਾਂ ਹੋਰ ਵੀ ਜਿਹੜੀ ਤੁਹਾਨੂੰ ਸਬਜ਼ੀਆਂ ਪਸੰਦ ਨੇ ਪਾ ਸ ਸਕਦੇ ਹੋ ਤੇ ਬਸ ਇਹ ਅਹ ਪਿਆਜ ਤੇ ਟਮਾਟਰ ਕੱਟ ਲੋ ਵਿੱਚ ਲਸਣ ਵੀ ਕੱਢ ਲਓ। ਤੇ ਇਦਾ ਤੜਕਾ ਲਗਾ ਲੋ ਤੇ ਵਿੱਚ ਇਹ ਸਾਰੀ ਸਬਜ਼ੀਆਂ ਪਾਲੋ ਸਬਜ਼ੀਆਂ ਨੂੰ ਨਾ ਇੱਕ ਸੀਟੀ ਮਰਵਾ ਲੋ ਪੈਲੇ ਥੋੜ੍ਹੀ ਜਿਹੀ ਜਿਵੇਂ ਗਲਜਣਗੀਆਂ ਨਾ।
ਹਾਂਜੀ -ਹਾਂਜੀ
ਤੇ ਹਾਂ ਤੇ ਬਸ ਉਹ ਆਲੂਆਂ ਨੂੰ ਮੈਸ਼ ਕਰਲੋ ਪੂਰੀ ਤਰ੍ਹਾਂ ਤੇ ਜਿਵੇਂ ਮਟਰ ਵਗੈਰਾ ਵੀ ਥੋੜੇ ਹੋ ਜਾਣਗੇ ਮੈਸ਼ ਤੇ ਬਸ ਅ ਟਮਾ ਟਰ ਤੇ ਪਿਆਜ ਦਾ ਜਾਦਾ ਸਾਰਾ ਟਮਾਟਰ ਪਏਗਾ ਇਹਦੇ ਵਿੱਚ ਜਿਵੇਂ ਅਗਰ ਤਿੰਨ ਚਾਰ ਅਸੀਂ ਪਿਆਜ ਪਾਏ ਨੇ, ਤੇ ਚਾਰ ਪੰਜ ਟਮਾਟਰ ਪਾ ਲੈਣਾ। ਕਿਉਂਕਿ ਤਾਂ ਹੀ ਫੇਿਰ ਟੇਸਟ ਆਏਗਾ ਅੱਛਾ ਖੱਟਾ ਖਟ ਬ ਟੇਸਟ ਆਏਗਾ ਤੇ ਬਸ ਇੱਕ ਪਾਓ ਭਾਜੀ ਮ ਮਸਾਲਾ ਮਿਲਦਾ ਹੈ ਤੇ ਤੁਸੀਂ ਉਹ ਪਾ ਲੈਣਾ ਵਿੱਚ ਤੇ ਹਾਂ ਤੇ ਅਹ ਤੜਕਾ ਜਿਹੜਾ ਲਗਾਣਾ ਹੈ ਨਾ ਤੁਸੀਂ ਉਹ ਤਾਂ ਮੱਖਣ ਦਾ ਲਗਾਣਾ। ਫਿਰ ਓਦਾ ਟੇਸਟ ਵੀ ਵਧੀਆ ਆਏਗਾ
ਹਾਂਜੀ।
ਹਾਂ।
ਉੱਪਰੋਂ ਵੀ ਜਿਵੇਂ ਅਸੀਂ ਮਤਲਬ ਰੈਸਟੋਰੈਂਟ ਚ ਜਾਂਦੇ ਹਾਂ ਉਹ ਉੱਪਰ ਵੀ ਮੱਖਣ ਵਗੈਰਾ ਪਾ ਕੇ ਦਿੰਦੇ ਨੇ ਅੱਛਾ ਟੇਸਟ ਆਂਦਾ ਕਾਫ਼ੀ ਉਦੇ ਨਾਲ ਹਾਂਜੀ
ਉੱਪਰ ਵੀ ਜਿਵੇਂ ਥੋੜਾ ਜਿਵੇਂ ਸਰਵ ਕਰੋਗੇ ਤਾਂ ਵੀ ਪਾ ਲੈਨਾ
ਹਾਂਜੀ।
ਫੇਰ ਬਰੀਕ ਬਰੀਕ ਜਿਵੇਂ ਪਨੀਰ ਹੁੰਦਾ ਉਹ ਵੀ ਪਾ ਲੈਣਾ ਵਿੱਚ। ਕੱਟ ਕੇ ਪਨੀਰ ਲਾਸਟ ਇਚ ਐਡ ਕਰਨਾ ਨਾ ਜਿਵੇਂ ਸਾਰੀ ਬਣ ਜਾਏਗੀ। ਫੇਰ ਵੀ ਚੈਡ ਕਰ ਦੇਣਾ ਪਨੀਰ। ਤੇ ਬਸ ਪਾਓ ਤੇ ਤੁਸੀਂ ਲੈ ਆਣਾ ਬਜ਼ਾਰੋਂ ਤੇ ਬਸ ਉਹੀ ਤਵੇ ਤੇ ਮੱਖਣ ਲਗਾ ਕੇ ਉਹਨੂੰ ਹਲਕਾ ਹਲਕਾ ਸੇਕ ਲੈਣਾ।
ਹਾਂਜੀ।
ਹਾਂ ਤੇ ਬਸ ਪਾਓ ਭਾਜੀ ਬਣ ਜਾਏਗੀ। ਹਾਂ।
ਹੋਰ ਫਿਰ ਮਤਲਬ ਜਿਵੇ ਪਾਓ ਵਗੈਰਾ ਤੁਸੀਂ ਬਜ਼ਾਰੋਂ ਲੈਂਦੇ ਹੋ ਫ਼ਿਰ
ਹਾਂ ਬੈਕਰੀ ਤੋਂ ਮਿਲ ਜਾਂਦੇ ਨੇ ਅਹ ਜਿਵੇਂ ਉਹਨ ਕ ਉਹਨੂੰ ਕਹਿ ਦੇਣਾ ਨਾ ਪਾਓ ਵਾਲੇ ਚਾਹੀਦੇ ਫਿੱਕੇਤੇ ਮਿੱਠੇ ਹੁੰਦੇ ਨਾ ਜਿਵੇਂ ਰੋਟੀ ਦੀ ਹੈ ਤੇ ਪਾਓ ਭਾਜੀ ਦੇ ਫਿੱਕੇ ਹੁੰਦੇ ਨੇ ਇਹ ਅ ਲੱਗੀ ਹੁੰਦੀ ਹੈ।
ਠੀਕ ਹੈ ਉਹਨੂੰ ਮਤਲਬ ਰੋਸਟ ਕਰਨਾ ਹੈਗਾ
ਹਾਂ ਤਵੇ ਤੇ ਹਲਕਾ ਜਿਆ ਮੱਖਣ ਲਗਾ ਕੇ ਤੇ ਉਹਦੇ ਤੇ ਜਿਵੇਂ ਵਿੱਚ ਕਟ ਕਰ ਲੈਣਾ ਨਾ ਅ ਪਾਓ ਨੂੰ ਵਿੱਚੋਂ ਕਟ ਕਰਕੇ ਕੇ ਹਾਂ ਤੇ ਬਸ ਉਹਨੂੰ ਤਵੇ ਤੇ ਸੇਕ ਲੈਣਾ ਤੇ ਨਾਲ ਤੁਸੀਂ ਪਿਆਜ ਓਰਾ ਖੀਰੇ ਦਾ ਸਲਾਦ ਨਾਲ ਕਰਲੋ। ਮੂਲੀਆਂ ਕੱਦੂਕਸ ਕਰਕੇ ਚਟਨੀ ਨਿੰਬੂ ਪਾ ਕੇ ਤੇ ਨਾਲ ਖਾਓ ਅੰ ਬੜਾ ਸਵਾਦ ਲੱਗਦਾ ਏ
ਤੇ ਉਹ ਜਿਵੇਂ ਮਤਲਬ ਜਿਵੇਂ ਭਾਜੀ ਬਣਦੀ ਏ ਸਾਂਬਰ ਵੀ ਓਦਾਂ ਹੀ ਬਣਦਾ।
ਨਹੀਂ ਸਾਂਬਰ ਅਲੱਗ ਬਣਦਾ ਉਹ ਇਹ ਤੇ ਥਿੱਕ ਬਣੇੇਗੀ ਇੱਥੇ ਗਾੜੀ ਗਾੜੀ ਬਣਦੀ ਉਹ ਸਾਂਬਰ ਦੀ ਅਲੱਗ ਰੈਸਿਪੀ ਉਹਦੇ ਚ ਦਾਲ ਪੈਂਦੀ ਏ
ਮਸਰ ਦੀ ਦਾਲ ਓਹੀ ਹੁੰਦੀ ਹੈ ਅਰਹਰ ਦੀ ਦਾਲ
ਅੱਛਾ।
ਹਾਂ ਆ।
ਔਹਦੇ ਚ ਵੀ ਮਤਲਬ ਆਪਣੀ ਚੋਇਸ ਦੀ ਵੈਜੀਟੇਬਲ ਜੋ ਪਾਣੀ ਹੈ ਪਾ ਸਕਦੇ ਆ ਹਨਾ।
ਹਾਂਜੀ -ਹਾਂਜੀ ਔਹਦੇ ਚ ਜਿਵੇਂ ਤੁਸੀਂ ਗਾਜਰ ਪਾ ਲਓ ਬੈਂਗਨ ਪਾ ਲਓ ਘੀਆ ਪਾਲੋ, ਹਰੀ ਤੋਰੀਆਂ ਆਦੀਆਂ ਨੇ ਔਹ ਪਾਾਲੋ। ਤੇ ਫਲੀਆਂ ਹੁੰਦੀਆਂ ਨੇ ਤੇ ਔਹ ਪਾਾਲੋ ਬਸ ਇਹ ਸਾਰਿਆਂ ਨੂੰ ਤੁਸੀਂ ਕੱਢ ਲਓ। ਬਾਕੀ ਬਰੀਕ -ਬਰੀਕ ਕੱਟ ਲਓ। ਤੇ ਇੱਕ ਅ ਇੱਕ ਜਾਂ ਦੋ ਆਲੂ ਪਾਾਲੋ ਤੇ ਇਹ ਸਾਰਿਆਂ ਨੂੰ ਨਾ ਬਸ ਉਬਾਲਣਾ ਧਰ ਦੋ। ਕੁੱਕਰ ਹੀ ਗਾਲੋ ਦੋ ਤਿੰਨ ਸੀਟੀਆਂ ਆ ਜਾਣਗੀਆਂ ਸਾਰੀ ਸਬਜ਼ੀਆਂ ਗਲ ਜਾਣਗੀਆਂ। ਤੇ ਔਹਦੇ ਵਿੱਚ ਫਿਰ ਕੜੀ ਪੱਤਾ ਤੇ ਰਾਈ ਹੁੰਦੀ ਏ ਔਹ ਪਾ ਕੇ ਤੇ ਪਿਯਾਜ ਤੇ ਇੱਕ ਟਮਾਟਰ ਇੱਕ ਜਾਂ ਦੋ ਟਮਾਟਰ ਪਾ ਕੇ। ਹਮ ਤੇ ਤੜਕਾ ਲਗਾ ਲੋੋ ਤੇ ਸਾਂਬਰ ਮਸਾਲਾ ਮਿਲਦ ਦਾ ਏ ਯਾ ਘਰ ਤੁਸੀਂ ਜਿਵੇਂ ਗਰਮ ਮਸਾਲਾ ਪਾਉਂਦੇ ਹੋ ਔਹ ਬਣਾਨਾ ਔ ਪਾਲਓ। ਤੇ ਬਸ ਤੜਕਾ ਪਾ ਦੋ ਵਿੱਚ ਸਾਰੀ ਸਬਜ਼ੀਆਂ ਚ ਤੇ ਇੱਕ ਨਾ ਇਮਲੀ ਘੋਲ ਲੈਣਾ ਥੋੜੀ ਜਿਹੀ ਖੱਟਾ ਟਾ ਕਰਨ ਵਾਸਤੇ ਨਾ ਥੋੜ੍ਹੀ ਜਿਹੀ ਇਮਲੀ ਘੋਲ ਕੇ ਔਹਦਾ ਵੀ ਪਾਣੀ ਪਾ ਦੇਣਾ ਵਿਚ ਇਮਲੀ ਦਾ ਛਾਨ ਕੇ, ਹਾਂ ਸਾਂਬਰ ਵਿੱਚ ਤੇ ਹਾਂ ਬਸ। ਤੇ ਔਹਨੂੰ ਇੱਕ ਦੋ ਫੇਰ ਰੇਝੇ ਦਵਾ ਲੈਣਾ ਥੋੜਾ ਜਿੰਨਾ ਤੁਸੀਂ ਅਗਰ ਗਾੜਾ ਖਾਂਦੇ ਹੋ ਜਾਂ ਪਤਲਾ ਖਾਂਦੇ ਹੋ। ਆਪਣੇ ਹਿਸਾਬ ਨਾਲ ਹਾਂ।
ਤੇ ਜਿਵੇਂ ਮਤਲਬ ਸਾਂਬਰ ਨਾਲ ਵੈਸੇ ਸਭ ਤੋਂ ਅੱਛਾ ਤੇ ਵੈਸੇ ਤਾਂ ਚਾਵਲ ਵੀ ਬਣਾ ਲੈਂਦੇ ਹ ਆਪਾਂ ਕਦੀਕਦਾ ਬਟ ਐਕਚੁਲੀ ਮਤਲੱਬ ਠੀਕ ਜੇ ਨ ਨਹੀਂ ਬਣਦਾ ਤਾਂ ਮੈਂ ਤੁਹਾਡੇ ਕੋਲ ਰੈਸਪੀ ਪੁੱਛੀ ਤੇ ਡੋਸਾ ਵੀ ਬਣਾਉਂਦੇ ਨੇ ਨਾਲ ਤੇ ਔਦੇ ਲਈ। ਹਾਂਜੀ ਨੋਨ ਸਟਿਕ ਤਵਾ ਮੇਰੇ ਖਿਆਲ ਨਾਲ-
ਸਾਬਣ ਅਸੀਂ ਤਾਂ ਜ਼ਿਆਦਾਤਰ ਨਾ ਅਹ ਸਾਂਬਰ ਵੀ ਨਾਲ ਨਾ ਔਹ ਬਣਾਉਦੇ ਆ, ਇਡਲੀ ਬਣਾਉਂਦੇ ਹਾਂ, ਤੇ ਚਾਵਲ ਬਣਾਉਦੇ ਹਾਂ। ਤੇ ਡੋਸਾ ਤੇ ਘੱਟ ਵੱਧ ਹੀ ਬਣਾਈ ਦਾ-
ਹਾਂਜੀ ਇਡਲੀ ਆਸ ਤੇ ਤੇ ਬਸ ਬੈਟਰ ਵੈਸੇ ਤੇ ਮਤਲੱਬ ਰੇਡੀ ਵੀ ਹੋਇਆ ਮਿਲ ਜਾਂਦਾ ਉਹਨੂੰ ਬਸ ਸਾਂਝੇ ਪਾਓ ਔਹ ਈਜ਼ੀ ਏ ਥੋੜਾ ਡੋਸੇ ਵਾਸ ਤੇ ਮਤਲਬ ਨੋਨ ਸਟਿਕ ਤਵਾ ਵਗੈਰਾ ਔਹਦਾ ਪੇਸਟ ਬੈਟਰ ਵਗੈਰਾ ਦੱਸੋਗੇ ਜਰਾ।
ਹਾਂ ਹਾਂ। ਏਦੇ ਵਾਸਤੇ ਤੇ ਇੱਕ ਤ ਤਵਾ ਥੋੜਾ ਸਿਧਾ ਹੋਣਾ ਚਾਹੀਦਾ ਹੈ ਬਈ ਜਿਵੇਂ ਅਗਰ ਬੈਟਰ ਅ ਛਿੱਤਰਾ ਨਾ ਫੈਲ ਜਾਏ, ਤੇ ਹਮ ਬਸ ਔਹੀ ਏ ਕਈ ਤੇ ਬਣਾਉਂਦੇ ਨੇ ਨਾ ਛੂਜੀ ਦੇ ਵਿੱਚ ਚਾਵਲਾਂ ਦਾ ਆਟਾ ਐ ਮਿਕਸ ਕਰਕੇ ਬਣਾਉਂਦੇ ਨੇ ਕਈ ਵਿੱਚ ਦਾਲ ਵੀ ਪਾ ਲੈਂਦੇ ਨੇ ਮਾਂ ਦੀ ਦਾਲ, ਤੇ ਅਸੀਂ ਤੇ ਨਾ ਔਹ ਬਣਾਉਣੇ ਆਂ- ਵਿੱਚ ਸੂਜੀ ਦੇ ਵਿੱਚ ਨਾ ਥੋੜ੍ਹੀ ਜਾ ਚਾਵਲਾਂ ਦਾ ਆਟਾ ਮਿਕਸ ਕਰ ਲਈਦਾ।
ਅੱਛਾ -ਅੱਛਾ।
ਹਾਂ। ਤੇ ਔਹਨੂੰ ਬਈ ਥੋੜ੍ਹੀ ਦੇਰ ਜਿਵੇਂ ਸੂਜੀ ਫੁਲਦੀ ਹੈ ਨਾ ਔਹਨੂੰ ਅੱਧਾ ਘੰਟਾ ਪੱਕਾ ਵਾਸੇ ਨਾ ਰੱਖ ਦੇਈਦਾ।
ਹਾਂਜੀ, ਕੁਛ ਲੋਗ ਨਾ ਧੁੱਪ ਮਤਲੱਬ ਧੁੱਪ ਚੱ ਵੀ ਰਖ ਖਦੇ ਨੇ ਔਹਨੂੰ ਧੁੱਪ ਚ ਵੀ ਰੱਖਦੇ ਨੇ ਔਹਨੂੰ
ਨਈ, ਧੁੱਪ ਚ ਨੀ। ਬਈ ਅਸੀਂ ਵਿੱਚ ਜਿਵੇਂ ਦਹੀਂ ਵਿੱਚ ਬਣਾਂਦੇ ਨੇ ਨਾ, ਬਈ ਦਹੀਂ ਵਿੱਚ ਘੋਲਦੇ ਨੇ। ਜਾਂ ਦਹੀਂ ਨੀ ਐ, ਤੇ ਲੱਸੀ ਹੋਵੇ ਉਹਨੂੰ ਦੇਖ ਜਿੰਨਾ ਅਗਰ ਤੁਸੀਂ ਇੱਕ ਕਟੋਰੀ ਆਹ ਸੂਜ਼ੀ ਦੀ ਲੈਂਦੇ ਵੀ ਉਹ ਨਾ, ਸੂਜ਼ੀ ਦੇ ਚਾਵਲਾਂ ਦੀ ਲੈਂਦੇ ਹੋਏ ਕਟੋਰੀ ਮਿਕਸ ਕਰਕੇ, ਤੇ ਉਹਦੇ ਵਿੱਚ ਇੱਕ ਕਟੋਰੀ ਨਾ ਅ ਅੱਧੀ ਕਟੋਰੀ ਦਹੀਂ ਦੀ ਲੈ ਲੈਣਾ, ਤੇ ਉਹਦੇ ਵਿੱਚ ਥੋੜਾ ਜਾ ਪਾਣੀ ਮਿਕਸ ਕਰ ਲੈਣਾ, ਥੋੜ੍ਹੀ ਪਤਲੀ ਕਰ ਲੈਣਾ। ਤੇ ਬਸ ਉਹਨੂੰ ਸਾਰਾ ਮਿਕਸ ਬੈਟਰ ਬਣਾ ਲੈਣਾ। ਤੇ ਉਹਦੇ ਵਿੱਚ ਥੋੜ੍ਹੀ ਜੀ ਰਾਈ ਪਾ ਲੇਣਾ ਚਾਏ। ਤੇ ਬਸ ਫਿਰ ਉਹਨੂੰ ਨਾ ਥੋੜ੍ਹੇ ਦੇ ਰੱਖ ਲੈਣਾ, ਪਰ ਹਾਂ ਬਸ ਉਹਦਾ ਇਹਦੇ ਚ ਇਨੋ ਨੀ ਪਏਗਾ, ਜਿਵੇਂ ਇਡਲੀ ਬਣਾਣੇ ਆਂ ਨਾ। ਤੇ ਈਨੋ ਪਾਂਦੇ ਆਂ, ਤੇ ਇਹਦੇ ਚ ਈਨੋ ਨੀ ਪਏਗਾ।
ਇਡਲੀ ਚ ਵੀ ਵੈਸੇ, ਹਾਂਜੀ।
ਹਾਂ, ਇਡਲੀ ਵਿੱਚ ਤੇ ਈਨੋ ਪੈਂਦਾ ਐ ਨਾ, ਤਾਂਹੀ ਉਹ ਫੁੱਲਦੀ ਐ, ਹਾਂ।
ਵੈਸੇ ਇਨੋ ਬੇਕਿੰਗ ਸੋਡਾ ਵੀ ਪਾ ਸਕਦੇ ਆਂ ਨਾ, ਅਸੀਂ ਈਨੋ ਦੀ ਜਗ੍ਹਾ।
ਮੈਂ ਪਾਇਆ ਨੀ ਵੈਸੇ ਕਦੀ, ਮੈਂ ਤੇ ਜਾਦਾ ਇਨੋ ਹੀ ਪਾਂਨੀ ਆਂ।
ਅੱਛਾ-ਅੱਛਾ।
ਹਾਂ।
ਹਾਂਜੀ, ਮਤਲਬ ਮੈਂ ਕਾਫ਼ੀ ਜਗ੍ਹਾ ਮਤਲਬ ਸੁਣਿਆ ਐ ਨਾ, ਜਿਵੇਂ ਕਿ ਅਗਰ ਇਨੋ ਜਿਵੇਂ ਕੇਕ ਬੇਕ ਕਰਨਾ ਐ ਇਨੋ ਨੀ ਪਾ ਸਕਦੇ ਤੁਸੀਂ ਅਗਰ, ਇਨੋ ਨੀ ਹੈ। ਅਗਰ ਅਵੇਲੇਬਲ ਉਸ ਟਾਇਮ ਬੇਕਿੰਗ ਸੋਡਾ ਵਗੈਰਾ ਪਾ ਦੋ, ਉਦੇ ਨਾਲ ਵੀ ਫੁੱਲ ਜਾਂਦਾਂ ਐ।
ਹਾਂਜੀ-ਹਾਂਜੀ, ਹਾਂ ਕੇਕ ਵਗੈਰਾ ਚ ਤੇ ਪੈ ਜਾਂਦਾ।
ਹਾਂਜੀ, ਮੇਰੀ ਮੰਮਾ ਵੀ ਐਕਚੁਲੀ ਡੋਕਲਾ ਬਣਾਂਦੇ ਹੁੰਦੇ ਸੀ ਨਾ, ਤੇ ਉਹ ਬੇਕਿੰਗ ਸੋਡਾ ਪਾਂਦੇ ਸੀ ਉਹਦੇ ਵਿੱਚ, ਹਾਂਜੀ। ਤੇ ਤਾਂ ਮੈਂ ਉੱਥੋਂ ਵੀ ਵੇਖਿਆ, ਮੈਂ ਕਿਹਾ ਸ਼ਾਇਦ ਇਡਲੀ ਚ ਵੀ ਪੈਂਦਾ ਹੋਏ।
ਹਾਂ-ਹਾਂ। ਤੇ ਬਸ ਫਿਰ ਉਹ ਬੈਟਰ ਨੂੰ ਜਿਵੇਂ ਸਿੱਧਾ ਤਵਾ ਹੁੰਦਾ ਐ, ਓਹਦੇ ਤੇ ਨਾ ਪਹਿਲੇ ਤੁਸੀਂ ਪਾਣੀ ਦਾ ਛਿੱਟਾ ਮਾਰ ਦੇਣਾ।
ਅੱਛਾ।
ਤੇ ਹਾਂ, ਫੇਰ ਉਸ ਤੋਂ ਉਹ ਪਾਣੀ ਨੂੰ ਫੇਰ ਪੂੰਜ ਕੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਹਲਕਾ ਜਾ ਭਾਵੇਂ ਤੁਸੀਂ ਓਇਲ ਲਗਾਣਾ ਲਗਾ ਲੋ। ਤੇ ਬਾਕੀ ਤੁਸੀਂ ਫਿਰ ਉਹਦੇ ਤੇ ਪਤਲਾ-ਪਤਲਾ ਜਾਂ ਜਿਵੇਂ ਉਹਨੂੰ ਗੇਰ ਕੇ, ਕੋਲੀ ਦੇ ਨਾਲ ਜਾਂ ਕੋਈ ਤੁਹਾਡੇ ਕੋਲ ਹੈ ਐਸੀ ਚੀਜ਼ ਹੈਗੀ ਜਿਹਦੇ ਨਾਲ ਉਹ ਫੈਲ ਜਾਏ, ਅੱਛੀ ਤਰ੍ਹਾਂ ਪਤਲਾ-ਪਤਲਾ। ਹਾਂ, ਤੇ ਉਹ ਬਸ ਫਿਰ ਉਹਰੇ ਉਹਦੇ ਵਿੱਚ ਜੇ ਅਗਰ ਤੁਸੀਂ ਸਟਫਿੰਗ ਕੋਈ ਪਾਨੀ ਐ, ਜਾਂ ਸਿੰਪਲੀ ਏਦਾਂ ਹੀ ਫੋਲਡ ਕਰ ਲੋ। ਤੇ ਜਾਂ ਆਲੂ ਦੀ, ਜਾਂ ਪਨੀਰ ਦੀ ਉਹ ਬਣਾ ਲੋ ਸਟਫਿੰਗ, ਉਹ ਵਿੱਚ ਭਰ ਕੇ। ਜਿਵੇਂ ਬਾਜ਼ਾਰ ਵਿੱਚ ਫੋਲਡ ਕਰਕੇ ਦਿੰਦੇ ਨੇ ਸਾਨੂੰ। ਖਾ ਲੋ, ਹੂੰ ਬਣਾ ਕੇ।
ਹਾਂਜੀ।
ਹੂੰ, ਹੋਰ ਤੁਸੀਂ ਕੀ ਕਰਦੇ ਹੋ, ਘਰ ਪੱਠੇ ਜਾਂ ਜੋਬ ਵਗੈਰਾ ਕਰਦੇ ਹੋ। ਮੈਂ ਕਿਹਾ ਤੁਸੀਂ ਕੀ ਕਰਦੇ ਓ, ਪੜ੍ਹਦੇ ਓ।
ਹਾਂਜੀ, ਮਤਲੱਬ ਕੋਲੇਜ ਵਗੈਰਾ ਕਰ ਰਿਹਾ, ਨਾਲ-ਨਾਲ ਪਾਰਟ ਟੈਮ ਜੋਬ ਵਗੈਰਾ। ਤੇ ਮੇਰੀ ਮੰਮਾ ਵੀ, ਮੈਂ ਤੁਹਾਨੂੰ ਰੈਸਿਪੀ ਸ਼ੇਅਰ ਕਰਨੀ ਆ ਇੱਕ ਨਾ। ਸੂਜ਼ੀ ਦੇ ਚਿੱਲੇ ਬਣਦੇ ਨੇ, ਤੁਸੀਂ ਖਾਧੇ ਨੇ।
ਅੱਛਾ-ਅੱਛਾ, ਨਈ ਮੈਂ ਤੇ ਨੀ ਖਾਧੇ।
ਉਦੇ ਵਿੱਚ ਵੀ ਬਸ ਵੈਜਸ ਪਾ ਲੋੋ, ਹਾਂਜੀ ਵੈਜਸ ਚੇਇਸ ਤੁਹਾਡੀ।
ਅੱਛਾ, ਅੱਛਾ
ਉਨੀ ਹੀ ਦਹੀਂ ਉਨੀ ਤੇ ਓਸ ਤੋਂ ਬਾਅਦ ਤੁਸੀਂ ਬਸ ਬੈਟਰ ਬਣ ਜਾਏਗਾ, ਨਾ ਤੇ ਉਹਨੂੰ ਬਸ ਜਿਵੇਂ ਬੇਸਣ ਦੇ ਅਸੀਂ ਪੂੜੇ ਬਨਾਨੇ ਆਂ। ਓਵੇਂਈ ਬੰਦੇ ਨੋ ਬੰਦੇ
ਅੱਛਾ, ਤੇ ਇਹਦੇ ਚ ਇਨੋ ਤੇ ਨੀ ਪੇਯਾ ਕੁਛ ਇਨੋ ਵਗੇਰਾ ਕਿਨੂੰ।
ਤੁਹਾਡਾ ਸਿਰ ਨਹੀਂ- ਨਹੀਂ ਸਿਰਫ ਵੈਜ ਦਹੀਂ ਤੇ ਸੂਜੀ।
ਅੱਛਾ ਯਾ।
ਤੇ ਬਾਕੀ ਜਿਹੜੇ ਬੇਸਿਕ ਜੇ ਮਸਾਲੇ